ਹੈਲੋ। ਹਾਂਜੀ, ਸਤਿ ਸ੍ਰੀ ਅਕਾਲ। ਹੈਲੋ। ਸਤਿ ਸ਼੍ਰੀ ਅਕਾਲ ਜੀ।
ਜੀ। ਕੀ ਗੱਲ ਤੁਸੀਂ ਬੜੇ ਚਿਰਾ ਬਾਅਤ ਹੋਨ ਕੀਤ ਤੁਸੀਂ ਸੁਣਾਓ
ਬਸ-ਬਸ-ਬਸ ਬੈਠ ਬੈਠਿਆ ਸੀ ਮੈਂ ਕਿਹਾ ਤੁੂੰਂਸ ਤੇ ਯਾਦ ਨੀ ਕਰਨਾ ਅਸੀ ਕਾਰ ਚੱਲੀਏ ਯਾਰ
ਟਾਈਮ ਨੀ ਮਿਲਦਾ। ਘਰ ਬਣਾ ਰਹੇ ਸੀ ਨਵਾਂ, ਉੱਥੇ ਤੁਹਾਨੂੰ ਪਤਾ ਮਿਸਤਰੀਆਂ ਦੇ ਸਿਰ ਤੇ ਇ ਖਲੋਣਾ ਪੈਂਦਾ ਹੈ। ਐਵੇਂ ਤੇ ਦੇਖੋ ਬਣਦਾ ਹੀ ਅੱਜ ਕਾ ਕਈ ਵਾਰ ਨਾ ਨੈਟ ਆਉਂਦੇ ਹੁਣ ਪਰੇਸ਼ਾਨ
ਅਵਾਜ ਚ
ਅੱਛਾ। ਮੈਂ ਤੁਹਾਡੀ ਆਵਾਜ਼ ਹੀ ਨਹੀਂ ਆਉਂਦੀ ਬਿਲਕੁਲ ਹੀ ਕਲੀਅਰ ਹੀ ਨਹੀਂ ਆ ਰੀ।
ਅੱਛਾ ਚਲੋ ਇੱਕ ਮਿੰਟ ਰੁਕੋ ਮੈਂ ਜਰਾ ਉੂਰੇ ਪਰੇ ਹੋ ਕੇ ਵੇਖਣਾ, ਬਸ ਵਧੀਆ, ਮੈਂ ਤੁਹਾਨੂੰ ਫੋਨ ਕਰਨਾ ਹੀ ਸੀ ਤੁਹਾਡਾ ਆ ਗਿਆ। ਸਗੋਂ ਮੈਂ ਇਨਵੀਟੇਸ਼ਨ ਦੇਣਾ ਸੀ। ਪੰਜ ਤਰੀਕ ਨਾ ਅਸੀਂ ਆਪਣਾ ਮਹੂਰਤ ਕਰਨਾ ਏ ਘਰ ਦਾ, ਕੋਠੀ ਪਾ ਰਹੇ ਸੀ ਨਾ ਅਸੀਂ ਉੱਥੇ ਇੰਪੋਰੀਅਮ ਵਿੱਚ। ਹਾਂਜੀ ਕੋਠੀ ਪ, ਨਹੀਂ ਨਹੀਂ ਮਕਾਨ ਪਾਇਆ ਅਸੀ ਤਾਂ ਸਟੋਰੀ ਪੋਰੀਅਮ ਹੈਗੀ ਸਾਡੇ ਇੱਥੇ ਨਵੀ ਸੁਸਾਇਟੀ।
ਅੱਛਾ- ਅੱਛਾ-ਅੱਛਾ।
ਹਾਂ, ਅਸੀਂ ਉੱਥੇ ਆਪਣਾ ਲਿੱਤੀ ਸੀ ਡੇਢ ਸੌ ਗਜ ਦੀ ਜਗ੍ਹਾ ਤੇ ਹੁਣ ਅਸੀ ਕਾਫ਼ੀ ਦੋਸਤ ਸਾਲ ਹੋ ਗਏ ਨ ਕੰਮ ਚੱਲਦਾ ਪੈ ਸੀ। ਬਸ ਹੁਣ ਅਸੀ ਸੰਤਾਂ ਕੋਲ ਗਏ ਸੀ ਨਾ ਤਾਂ ਨੇ ਫਿਰ ਕਿਯਾ ਬਈ ਤੁਸੀਂ ਪੰਜ ਤਰੀਕ ਬ ਮੂਰਤ ਤੈ। ਤਿੰਨ ਤਰੀਕ ਅੰਖਡ ਪਾਠ ਏ ਪੰਜ ਨੂ ਭੋਗ ਏ। ਤੁਸੀਂ ਜ਼ਰੂਰ ਆਣਾ ਸਾਰਿਆਂ ਨੇ।
ਠੀਕ ਹੈ ਜੀ, ਠੀਕ ਹੈ। ਜ਼ਰੂਰ ਪਹੁੰਚਾਂਗੇ ਜੀ ਅਸੀਂ। ਬਿਲ ਕੁਲ ਹਮ, ਵਧੀਆ ਵਧੀਆ ਅਸੀ ਪੋ--ਬਸ ਮੈਂ ਬੈਠੀ ਸੀ ਮੈਂ ਕਿਹਾ ਚਲੋ ਥੋੜਾ ਗੱਲਬਾਤ ਕਰੀਏ, ਕੱਲ ਤੁਸੀਂ ਮੈਨੂੰ ਬਾਜ਼ਾਰ ਇਚ ਮਿਲੇ ਸੀ ਤੁਹਾਡੀ ਵੋਹ ਟੀ ਨੇ ਸੂਟ ਬੜਾ ਸੋਹਣਾ ਪਾਇਆ ਦਾ ਸੀ।
ਬਸ ਕੀ ਕਰੀਏ ਬੜੇ ਖਰਚੇ ਕਰਾਉਂਦੀ ਹੈਗੀ ਏ ਬੜੇ ਖਰਚੇ ਆਪਣੇ ਆਪ ਈ ਔਨਲਾਈਨ ਸੂਟ ਮੰਗਾਦੀ ਰੈੰਦੀ ਏ। ਸਾਰਾ ਅੱਧਾ ਤੇਂ ਮੇਰਾ ਖਾਤਾ ਏਨੇ ਖਾਲੀ ਕੀਤਾ ਹੋਯਾ।
ਅੱਛਾ, ਨਹੀਂ ਚਲੋ ਜ਼ਰੂਰ ਚਾਹੀ ਦੇਵੀ ਹੂੰ
ਜ਼ਰੂਰ ਕੀ ਦੇਖੋ ਦਿਨ ਤਿਉਹਾਰ ਤੇ ਬੰਦਾ ਪਾਉਂਦਾ। ਐਨ ਤੇ ਆਏ ਦਿਨ ਨਵੇਂ ਸੂਟ ਲੈਂਦੀ ਰੈੰਦੀ ਏ, ਇੱਕ ਵਾਰ ਜਿਹੜਾ ਸੂਟ ਪਾ ਲਏ ਦੁਬਾਰਾ ਪਾਂਦੀ ਈ ਨੀ ਐ ਬੜੀ ਗੰਦੀ ਐਦੀ ਆਦਤ।
ਚਲੋ, ਸ਼ੌਕ ਹੁੰਦਾ ਨਾ ਇੱਕ।
ਬਸ, ਓਹੀਓ ਸ਼ੌਕ ਏਦੇ ਇੰਨੇ ਹੈਗੇ ਨੇ। ਦੱਸੋ, ਮੈਂ ਹੂਣ ਬੜਾ ਥੋੜਾ ਪਰੇਸ਼ਾਨ ਸੀ। ਹੁਣ ਡਰਾਏ ਫਰੂਟ ਦਾ ਕੰਮ ਸ਼ੁਰੂ ਕੀਤ
ਮੈਂ ਕਿਹਾ ਪੁੱਛਾਂ, ਮੈਂ ਕਿਹਾ ਪੁੱਛਾਂ ਕਿੱਥੋਂ ਸੂਟ ਲੈਂਦੇ ਨੇ? ਮੈਂ ਪੁੱਛਾਂ ਕਿੱਥੋਂ ਸੂਟ ਲੈਂਦੇ ਨੇ? ਏਡੇ ਸੋਹਣੇ ਸੂਟ। ਪਾਏ ਹੁੰਦੇ ਤੁਹਾਡੀ ਵੋਟੀ ਨੇ ਤੇ, ਮੈਂ ਤੇ ਵੇਖ ਕੇ ਈ ਹੈਰਾਨ ਹੋ ਗੀ ਆ। ਮੈਂ ਤੇ।
ਹਾਂ ਓਹੀਓ ਤੇ ਬਸ ਐ ਨਾ ਉੱਥੋਂ ਮੰਗਾਦੀ ਏ। ਇੱਥੇ ਨਾ ਚਾਚਾ ਕਲੋਥ ਹਾਊਸ ਏ। ਜਗਦੰਬਾ ਦੀ ਦੁਕਾਨ ਏ ਉੱਥੋਂ ਹੀ ਲੈਂਦੀ। ਲੈਂਦੀ ਬੁਟੀਕ ਪੀਸ ਏ, ਹੈ ਬੜੀ ਤੇਜੇ ਕੋਈ ਇੱਕ ਜਿਹੜਾ ਸੂਟ ਵੇਖ ਉਹ ਦਸ ਸੂਟ ਖੁਲਵਾਏਗੀ ਨਾ ਦਸ ਜਾਂ ਪੰਦਰਾਂ ਸੂਟ। ਔਦੇ ਵਿੱਚੋਂ ਇੱਕ ਸੂਟ ਪਸੰਦ ਕਰਦੀ ਏ। ਇਹ ਉਹਦੀ ਖਾਸੀਅਤ ਜੇ। ਸਗੋਂ ਸਾਡੀ ਗੁਆਂਢਣਾ ਹੈਗੀਆਂ ਨੇ ਉਹ ਨਾਲ ਲੈ ਕੇ ਜਾਂਦੀਆਂ ਨੇ। ਤੇ ਹੋਰ ਸਾਡੀ ਪੜੋਸਣ ਹੈਗੀਆਂ ਨੇ, ਹਾਂ ਸਾਡੀ ਗੁਆਂਢਣਾ ਨੇ ਉਹ ਵੀ ਸਾਨੂੰ ਬੜਾ ਓ ਕਰਦੀਆਂ ਨੇ। ਚਲੋ ਭਾਬੀ ਭਾਬੀ ਆਪ ਸਾਥ ਚਲੋ। ਮੈਂ ਕਿਆ ਚੱਲ ਮੇਰ ਮੈਂ ਕਿਆ ਜਾਂ ਮੈਨੂੰ ਕੀ ਪੁੱਛਣੀ ਪੀ ਏ ਹੈਨਾ।
ਹੋਰ ਕੇ ਏ ਤੇ ਹੈ ਈ ਏ। ਵਧੀਐ ਸਗੋਂ ਅੱਛੀ ਗੱਲ ਏ ਸਗੋਂ ਨਾਲ ਲੈ ਕੇ ਜਾਂਦੀਆ ਨੇ।
ਹਾਂਜੀ।
ਹੋਰ ਸੁਣਾਓ ਕੀ ਕਰਦੇ।
ਬਸ ਬੈਠੇ ਸੀ।
ਹਾਂਜੀ। ਹੋਰ ਗੁਰਦੁਆਰਾ ਸਾਹਿਬ ਨੀ ਗਏ ਅੱਜ।
ਬਸ ਬੱਚਿਆਂ ਕਰਕੇ ਕਿੱਥੇ ਜਾ ਹੂੰਦਾ ਏ।
ਅੱਛਾ ਮੈਂ ਵੀ ਸੁਣਿਆ ਸੀ ਤੁਸੀਂ ਆਪਣਾ ਪੇਕੇ ਆਏ ਦੇ ਸੀ ਰਹਿਣ।
ਹਾਂ ਬਸ ਬੱਚੇ ਹੁਣ ਘਰ ਬੈਠੇ ਹੁੰਦੇ ਫਿਰ ਕਿੱਥੇ ਛੱਡ ਕੇ ਬੱਚਿਆਂ ਨੂੰ ਜਾਈਏ ਗੁਰ
ਦੇਖੋ ਤੁਸੀਂ ਸਾਨੂੰ ਵੀ ਤੇ ਮੌਕਾ ਦਿਓ ਨਾ ਸੇਵਾ ਦਾ ਅਸੀਂ ਵੀ ਤੁਹਾਡੀ ਸੇਵਾ ਕਰੀਏ
ਆ ਜਾਓ ਟੰਗਾਂ ਟੰਗਾਂ ਘੁਟਿਆ ਜੇ ਮੇਰੀਆਂ ਤੁਸੀਂ ਆਓ ਤੇ ਸਹੀ
ਨਾ ਨਾ ਟੰਗਾ ਨਹੀਂ ਅਸੀਂ ਘੁਟ ਸਕਦੇ ਹੁਣ ਤੁਹਾਡੀ ਖਾਤਰਦਾਰੀ ਪੂਰੀ ਕਰਦਾਂਗੇ।
ਠੀਕ ਏ ਠੀਕ ਏ ਵਧੀਆ ਵਧੀਆ। ਕਰਨੀ ਚਾਹੀਦੀ ਹੈ ਹਮ।
ਹੋਰ ਸੁਣਾ ਕੋਈ ਕੰਮ ਕਾਰ ਨੀ ਕਰਦੇ, ਤੁਸੀਂ ਸੁਣਿਆ ਸੀ ਪਿੱਛੇ ਤੁਸੀਂ ਸਨੈਟਰੀ ਦਾ ਕੰਮ ਖੋਲਿਆ ਸੀ, ਤੁਹਾਡੇ ਉਹ ਨੇ ਭਾਜੀ ਨੇ।
ਹਾਂ ਉਹ ਖੋਲਿਆ ਚੱਲਦਾ ਪਿਆ ਹੁਣ ਸਿਸਟਮ ਸਾਰਾ ਉਹਨਾਂ ਨੂੰ ਪਤਾ ਨਾ ਹੁਣ ਮੈਂ ਤੇ ਦੇਖੋ ਨਹੀਂ ਪੰਗਾ ਲੈਂਦੀ ਨਾ ਵੇਚ।
ਅੱਛਾ ਅੱਛਾ ਦੇਖੋ ਇਹ ਵੀ ਤੁਹਾਡੀ ਬੜੀ ਅੱਛੀ ਗੱਲ, ਤੁਸੀਂ ਹਾਂ ਚਾਹ ਪੀ ਲਓ।
ਬਸ ਬਸ ਪੀਓ ਪੀਓ ਤੁਸੀਂ ਚਾਹ ਅਸੀ ਪੀ
ਬਸ ਕਿਸੇ ਦੇ ਘਰ ਆਇਆ ਸੀ ਉਹ ਜਬਰਦਸਤੀ ਕਹਿੰਦੇ ਚਾਹ ਪੀ ਚਾਹ ਮਨ ਨਈ ਸੀ ਪੀਣ ਤੇ। ਫੇਰ ਵੀ ਉਹਨਾਂ ਨੇ ਬਣਾਤੀ ਦੇਖ ਫਿਰ ਥੋੜਾ ਇੱਜਤ ਮਾਨ ਕਰਨਾ ਪੈਂਦਾ ਨਾ। ਅਗਲੇ ਕਹਿਣਗੇ ਅਸੀਂ ਚਾਹ ਬਣਾਈਏ ਦੱਸੋ ਅਸੀਂ ਦੁਰਕਾਰੀ ਦਾ ਵੀ ਨੀ ਹੁੰਦਾ ਸਾਹਮਣੇ ਪਿਆ ਸਮਾਨ ਹਨਾ। ਮਨ ਤੇ ਨਹੀਂ ਸੀ ਪਰ ਫੇਿਰ ਮੈਂ ਕਿਹਾ ਚੱਲ ਮਨਾ ਥੋੜ੍ਹੀ ਜਿਹੀ ਪੀਲ਼ੇ।
ਉਹ ਨਹੀਂ ਪੀ ਲੈਣ ਚਾਹੀਦਾ ਅਗਲੇ ਦਾ ਮਨ ਰੱਖ
ਹਾਂ ਬਿਲਕੁਲ ਜੀ ਬਿਲਕੁਲ ਗਲ ਮਨ ਨੇ ਰੱਖਿਆ ਪਹਿਲੇ ਛੋਲੇ ਚਾਵਲ ਮੰਨ ਨਹੀਂ ਸੀ ਤਾਂ ਵੀ ਇਹਨਾਂ ਨੇ ਖਵਾ ਹੀ ਦਿੱਤੇ ਨੇ, ਹੁਣ ਚਾਹ ਵੀ ਲੈ ਆਏ ਨੇ, ਮੇਰਾ ਹੁਣ ਤੇ ਉਹ ਬਿਲਕੁਲ ਨੀ ਮਨ ਸੀ, ਫੇਰ ਮੈਂ ਕਿਹਾ ਚਲੋ ਕੋਈ ਗੱਲ ਨ ਅਗਲਿਆਂ ਦੀ। ਦੀ ਇੱਜਤ ਇੰਨੀ ਕਰਦੇ ਨੇ ਤੇ ਮੈਂ ਕਿਹਾ ਚਲੋ ਬਾਈ ਬਣਦਾ ਤੇ ਹੈ ਈ ਐ। ਖਾਣਾ ਪੀਣਾ ਹਨਾ ਅਸੀਂ ਵੀ ਘੱਟ ਨੀ ਕਰਦੇ ਸਾਡੇ ਘਰ ਆਉਂਦੇ ਨੇ ਇਨਾ ਫਾਸਟ ਫੂਡ ਵਗੈਰਾ ਮੰਗਵਾਉਂਦੇ ਹਾਂ ਬਾਜ਼ਾਰੋਂ।
ਬਜ਼ਾਰ ਦਾ ਨਾਂ ਖੁਆਇਆ ਕਰੋ ਨਾ ਤੁਸੀਂ ਬਾਜ਼ਾਰ ਦਾ ਨਾਂ ਖਆਇਆ ਕਰੋ ਨਾ ਬਜ਼ਾਰ ਦਾ ਨਾ-
ਘਰ ਨਹੀਂ ਖਾ ਬਾਜ਼ਾਰ ਦਾ। ਘਰ ਤੇ ਔਰਗੈਨਿਕ ਚੀਜ਼ਾਂ ਖਾਂਦੇ ਨੇ ਹੁਣ ਸਾਡੇ ਆਲੇ ਪਾਸੇ ਆ ਕੇ ਫਰਮਾਇਸ਼ਾਂ ਬੜੀ ਹੁੰਦੀਆਂ ਨੇ ਕਦੀ ਕਹਿਣਗੇ ਅਸੀਂ ਹਾਕਾ ਨੂਡਲਸ ਖਾਣੇ ਨੇ ਕੋਈ
ਉਹ ਫੇਰ, ਤੁਹਾਡੀ ਤੁਹਾਡੀ ਵੋਟੀ ਤੁਹਾਡੀ ਵਹੁਟੀ ਪਿਆਰ ਇਨਾ ਦਿੰਦੇ ਨੇ ਫੇਰ, ਉਹਨਾਂ ਦਿਲ ਨੀ ਕਰਦਾ ਹੋਣਾ, ਤੁਹਾਡੀ ਵੋਹਟੀ ਦਾ ਰ ਵਿੱਚ ਵਾੜਨ ਦਾ ਫਿਰ, ਉਹ ਤੇ ਫੇਰ, ਫ਼ਰਕ ਪੈਂਦਾ ਨਾ, ਹਾਂ।
ਬਾਦ ਆਉਂਦੇ ਨੇ ਹੁਣ ਇਹ ਵੀ ਨਹੀਂ ਹੈ, ਕੇ ਬੇ ਸੋਈਆ ਚ ਲ ਹੈ ਨਾ ਅਸੀਂ ਕੀ ਕਰਨੇ ਹਾਂ, ਅਸੀਂ ਬਾਜ਼ਾਰ ਹੀ ਮੰਗਵਾ ਲੈਂਨੇ ਹਾਂ। ਥੋੜਾ ਆਪਾਂ ਗੱਲਾਂ ਬਾਤਾਂ ਕਰੋ, ਆਪਣੀ
ਹਾਂ, ਬੰਦਾ ਬੈਠੇ ਹੋਰ ਨਹੀਂ ਚੰਗੀ ਗੱਲ ਹੈ, ਸਗੋਂ ਵਧੀਆ। ਹੋਰ ਕੀ? ਹਮ ਬਸ ਵਧੀਆ। ਵਧੀਆ ਅੱਜ ਅਸੀਂ ਕੋਫਤੇ ਬਣਾਏ ਸੀ।
ਅੱਛਾ ਕੋਫਤੇ ਬੜੇ ਖਾਂਦੇ ਹੋ, ਤੁਹਾਨੂੰ ਮੇਰੇ ਖਿਆਲ ਪੰਦਰਾਂ ਦਿਨ ਪਹਿਲੇ ਵੀ ਤੁਹਾਡੀ ਮੇਰੀ ਗੱਲ ਤੁਸੀਂ ਕਿਹਾ ਕੋਫਤੇ ਬਣਾਏ ਨੇ ਪਿੱਛੇ ਜੀ ਤੁਹਾਡੀ ਭੈਣ ਨੇ ਵਲੋਗ ਪਾਇਆ ਦਾ ਸੀ, ਉਹਦੇ ਚ ਵੀ ਕਹਿੰਦੀ ਕੋਫਤੇ ਬਣਾਏ ਨੇ ਬੜੇ ਕੋਫਤੇ ਖਾਂਦੇ ਹੋ ਤੁਸੀਂ।
ਕੀ ਕਰੀਏ, ਸਾਨੂੰ ਸੁਵਾਦ ਹੀ ਐਡੇ ਕੋਫ
ਮੈਨੂੰ ਲੱਗਦਾ, ਕੋਫਤੇ ਫਿਰ ਤੁਸੀਂ ਚੁੱਲ੍ਹੇ ਤੇ ਹੀ ਬਣਾਏ ਹੋਣੇ ਨੇ ਨਾ
ਹਾਂ, ਚੁੱਲ੍ਹੇ ਤੇ ਹੀ ਬਣਾਏ।
ਹਾਂ, ਬਸ ਪਤਾ ਮੈਨੂੰ ਪਤਾ ਲੱਗਿਆ ਸੀ, ਤੁਹਾਡੇ ਸ਼ਹਿਰ ਬੜੀ ਦਿੱਕਤ ਹੋਈ ਪਈ ਸਿਲੈਂਡਰਾਂ ਦੀ।
ਹਾਂ ਫਿਰ ਕੀ ਕਰੀਏ, ਬਾਲਣੇ ਪੈਂਦੇ ਨਾ ਫੇਰ ਚੁੱਲ੍ਹੇ ਹੂੰ ਹੂੰ। ਹੂੰ ਹੋਰ ਸੁਣਾਓ, ਤੁਸੀਂ ਬਸ ਵਧੀਆ।
ਬਸ ਵਧੀਆ ਮੈਂ ਵੀ ਜਿਨਾ ਘਰ ਆਇਆ ਸੀ, ਉਹਨਾਂ ਦੀਆਂ ਬੇਟੀਆਂ ਬੈਠੀਆਂ ਨੇ, ਆਪਣਾ ਕਲਾਕਾਰੀਆਂ ਕਰਦੀਆਂ ਪਈਆਂ, ਚਿੱਤਰਕਾਰੀਆਂ ਕੋਈ ਕਿਸੇ ਦੀ ਮੂਰਤੀ ਬਣਾਉਂਦੀ ਪਈਏ, ਕੋਈ ਆਪਣਾ ਲਿਖਦੀ ਪਈਏ, ਕੋਈ ਮਹਿੰਦੀ ਦਾ ਡਿਜ਼ਾਇਨ ਬਣਾਉਂਦੀ ਪਈਏ, ਆਪਣਾ ਨੇਲ ਆਰਟ ਦਾ ਵੀ ਲੈਂਦੀ ਜੇ, ਇਹਨੇ ਮੈਨੂੰ ਕਿਹਾ ਸੀ ਵੀ ਜੇ ਕਿਸੇ ਨੇ ਕਰਾਉਣਾ ਹੋਏ ਤਾਂ ਦੱਸਣਾ। ਤੇ ਮੈਂ ਸਗੋ ਏਨੂੰ ਕਿਹਾ, ਮੈਂ ਕਿਹਾ ਆਪਣਾ ਪੇਜ ਵਗੈਰਾ ਬਣਾ ਲੈ, ਤਾਂ ਹੀ ਦੇਖੋ ਕੰਮ ਚੱਲੇਗਾ ਹਨਾ, ਅਸੀਂ ਇੱਕ ਦੂਜੇ ਨੂੰ ਕਿੰਨਾ ਕੁ ਦੱਸਦਾਗੇ ਮੰਨਦੀ ਨੀ ਪ ਤਾਂ ਹੁਣ ਪੜ੍ਹਾਈ ਵੀ ਕਰਾ ਕਰਾਈ ਸੀ। ਪਤਾ ਨੀ, ਹੁਣ ਕੀ ਕਰੇਗੀ ਦੇਖੋ, ਇਹਦੀ ਬੜੀ ਟੈਨਸ਼ਨ ਲੱਗੀ। ਲੱਗੀ ਕਹਿੰਦੀ ਏ। ਉਮਰ ਵੀ ਹੋ ਗਈ ਹੁਣ ਦੇਖੋ, ਵਿਆਣਾ ਵੀ ਏ।
ਉਹ ਤੇ ਫਿਰ ਹੈ ਉਮਰ। ਨਾਲ ਵਿਆਇਆ ਜਾਏ ਬੱਚਾ ਜ਼ਿਆਦਾ ਚਗ
ਆਛ । ਹੋਰ ਸੁਣਾਓ